ਹੋ
ਹੈਲੋ ਸਸ ਸ੍ਰੀ ਕਾਲ ਜੀ।
ਹਾਂਜੀ ਸਸ ਸ੍ ਕਾਲ ਭੈਣ ਜੀ ਹੋਰ
ਹੋਰ ਹ ਜੀ ਸਭ ਠੀਕ ਠਾਕ ਸ਼ੁਕਰ ਐ ਪ੍ਰਮਾਤਮਾ ਦਾ ਤੁਸੀਂ ਸੁਣਾਓ, ਬੱਚਿਆਂ ਦੀ ਸੁਣਾਓ।
ਹਾਂਜੀ-ਹਾਂਜੀ ਸਭ ਵਧੀਆ ਮੇਰ ਐ ਬਾਬੇ ਦੀ। ਹਾਂਜੀ ਹਾਂਜੀ ਓ ਵੀ ਠੀਕ ਨੇ।
ਹਾਂ ਹੋਰ ਕੀ ਕਰ ਰਹੇ ਸੀ।
ਕੀ ਕਰ ਰਹੇ ਸੀ ਬਸ ਗਰਮੀ ਬੋਤ ਹੋਈ-ਹੋਈ ਐ। ਪਰੇਸ਼ਾਨ ਹੋ ਰਹੇ ਸੀ ਗਰਮੀ ਤੋਂ ਬੋਹਤ ਜਾਦਾ।
ਗਰਮੀ ਨੇ ਤੇ ਵੱਟ ਕੱਢੇ ਹੋਏ।
ਬੋਹਤ ਜਾਦਾ ਮਤਲਬ ਇੱਕ ਤੇ ਹੁੰਦੀ ਐ ਨਾ ਕਿ ਚਲੋ ਗਰਮੀ ਹੈ। ਪਰ ਐ ਤੇ ਬਰਦਾਸ਼ਤ ਤੋਂ ਬਾਹਰ ਹੋ ਰੀ ਐ ਗਰਮੀ।
ਏਸ ਤੋਂ ਬਾ
ਬੜੀ ਅਜੀਬ ਜੀ ਗਰਮੀ ਅੱਜ ਤੁਸੀ ਮੰਨੋਗੇ ਮੈਂ ਘੱਟੋ ਘੱਟ ਤਿੰਨ ਵਾਰੀ ਨਾਤੀ ਆ ਐ ਹੁਣ ਵੀ ਨਾ ਕੇ ਆਈ ਆ।
ਹਾਂ ਨਾ ਕੇ ਆਓ ਫੇਰ ਉਹੀ ਹਾਲ ਹੋ ਜਾਂਦਾ ਵਾ।
ਫੇਰ ਉਹੀ ਹਾਲ ਮੈਂ ਕਹਿ ਰਹੀ ਹਾਂ ਮਤਲਬ ਅੱਜ ਤੇ ਸਾ ਈ ਨੀ ਆ ਰਿਆ ਈ। ਇੰਨੀ-ਇੰਨੀ ਗੰਦੀ ਗਰਮੀ ਘੂਟਣ ਵਾਲੀ ਗਰਮੀ ਬਾਰ ਇੱਕ ਪੱਤਾ ਨੀ ਹਿੱਲ ਰਿਆ ਐ ਦੇਖਲੋ।
ਸਈ ਗੱਲ ਐ ਗਰਮੀ ਤੋਂ ਪਰੇਸ਼ਾਨ ਹੋ ਕੇ ਬੱਚੇ ਕਾਲੇ ਪਏ ਕਹਿੰਦੇ ਮੰਮੀ ਕਿਤੇ ਘੁੰਮਣ ਚੱਲੀਏ ਕਿਤੇ ਪ੍ਰੋਗਰਾਮ ਬਣਾਓ ਘੁੰਮਣ ਦਾ ਤੇ ਮੈਂ
ਪਰ ਗਰਮੀ ਏਡੀ ਐ ਕੇ ਘਰੋਂ ਨਿਕਲਣ ਤੇ ਦੇਲ ਈ ਨੀ ਕਰ ਰਿਹਾ ਬੋਹਤ ਜਾਦਾ ਗਰਮੀ ਐ।
ਹਾਂ ਐਨਾ ਦੀ ਛੁੱਟੀਆਂ ਵੀ ਪੈ ਗਈਆ ਨੇ ਨਾ ਬੱਚਿਆ ਦੀਆ।
ਅੱਛਾ।
ਕੇ ਔਫਿਸ ਚ ਛੁੱਟੀਆ ਹੈਈਆ ਚਾਰ ਛੁੱਟੀਆ ਮੈਨੂੰ ਵੀ ਮਿਲੀਆ ਨੇ ਨਾ। ਗਰਮੀ ਕਰ ਤੇ ਓ ਕੇਣਦੇ ਚੱਲ ਕਿਤੇ ਘੁੰਮ ਫਿਰ ਹੀ ਆਈਏ ਚੱਲ ਚਾਰ ਦਿਨ ਠੰਡੇ ਪਾਸੇ ਚੱਲ ਹੋ ਆਈਏ ਕਿ ਤੇ ਮੈਂ ਕਿਆ ਪ੍ਰੋਗਰਾਮ ਬਣਾਈਏ।
ਕਿੱਧਰ ਜਾ ਰੇ ਹੋ?
ਮੈਂ ਉਹੀ ਫਰ ਸਲਾਹ ਈ ਕਰਨੀ ਤੁਹਾਡੇ ਨਾਲ।
ਅੱਛਾ, ਆਏ ਮੇਰਾ ਮਨ ਬਿਲਕੁਲ ਨੀ ਐ ਭੈਣ ਜੀ, ਕਿਉਂਕਿ ਗਰਮੀ ਬੋਤ ਹੋਈ ਐ। ਪਰ ਚਲੋ ਤੁਸੀਂ ਕੈ ਰੈ ਓ ਤੇ ਕਿਸੇ ਹਿਲੀ ਸਟੇਸ਼ਨ ਵਗੈਰਾ ਤੇ ਚੱਲਣੇ ਆਂ ਓਟ
ਹਾਂ ਨਾਲੇ ਏਸੀ 'ਚ ਕਰਾਲਾਂ ਗੇ ਨਾ।
ਹਾਂ ਓ ਤੇ ਚਲੋ ਏ ਸੀ 'ਚ ਈ ਕਰਾਵਾਂਗੇ, ਪਰ ਹਿਲੀ ਸਟੇਸ਼ਨ ਜਿੱਦਾ ਜਿੱਦਾ ਸ਼ਿਮਲਾ ਹੋ ਗਿਆ, ਮਨਸੂਰੀ ਏਧਰ ਚਲੋ ਜਿੱਥੇ ਕੁੱਛ ਰਾਹਤ
ਰਾਹਤ ਮਿਲੇ।
ਆਹੋ ਠੰਡੇ ਪਾਸੇ। ਕਿਥੇ ਗਰਮ ਇਲਾਕੇ ਨੀ ਜਾਣਾ ਬਿਲਕੁਲ ਵੀ।
ਠੰਡਾ ਇਲਾਕਾ ਤੇ ਏਹੀ ਹੈਗਾ ਵੈ ਸ਼ਿਮਲਾ ਹੋ ਗਿਆ।
ਆਹ ਸ਼ਿਮਲਾ, ਮਸੂਰੀ, ਦੇਹਰਾਦੂਨ ਏਧਰ ਚੱਲ ਲੋ। ਜਿੱਥੇ ਜਿੱਥੇ ਪਹਾੜੀ ਇਲਾਕੇ ਹੋਣ, ਹੋਰ ਕਿੱਥੇ ਨੀ ਜਾ ਸਕਦੇ।
ਹਾਂ ਤੁਆਡੇ ਵੀ ਬੱਚਿਆਂ ਨੂੰ ਛੁੱਟੀਆਂ ਪਈਆਂ ਕੇ ਨਈ।
ਛੁੱਟੀਆਂ ਬਸ ਬੱਚਿਆਂ ਦੀ ਤੇ ਆਹੀਂ ਐਂ। ਹਜੇ ਕਾਵੜ ਦੀ ਆਣਗੀਆ ਨਾ ਫੇਰ ਪੈਣ ਗੀਆਂ ਛੁੱਟੀਆਂ, ਤੇ ਹਜੇ ਤੇ ਨਈ ਪਈਆਂ ਹਜੇ ਤੇ ਹੁਣ ਸਕੂਲ ਖੁੱਲ੍ਹੇ ਐ। ਪਰ ਓ ਤਾਂ ਕੋਈ ਨੀ ਆਪਾਂ ਕੇੜੇ ਤਿੰਨ ਚਾਰ ਦਿਨ ਲਾ ਕੇ ਆਨੇ ਐ, ਕਿੱਡਾ ਕੁ ਇੰਨਾ ਹੋ ਜਨਾ।
ਹਾਂ ਨਾਲੇ ਨਾ ਕਾਵੜ ਤੇ ਫੇਰ ਓਹੀ ਰਸਤੇ ਰੁੱਸਤਿਆ ਦਾ ਚੱਕਰ ਹੋ ਜਾਂਦਾ ਵਰ। ਰਸਤੇ ਰੁਸਤੋ
ਹਾਂਜੀ, ਹਾਂਜੀ ਬਸ ਹੁਣ ਓ ਸ਼ੁਰੂ ਹੋਏਗੀ ਨਾ ਫੇਰ ਏਧਰ ਸਾਡੇ ਏਧਰ ਛੁੱਟੀਆਂ ਪੈਂਦੀਆਂ ਨੇ। ਤੇ ਦੀ, ਬੋਤ ਰਸ਼ ਹੁੰਦਾ, ਉਸ ਟਾਈਮ ਕਾਵੜ ਵੱਲ। ਟਾਈਮ, ਹਾਂਜੀ ਹਾਂਜੀ। ਤੇ ਕੋਈ ਨੀ ਬਣਾਓ ਤੁਸੀਂ ਪਰੋ, ਭਰਾ ਜੀ ਨੇ ਵੀ ਜਾਣਾ।
ਹਾਂਜੀ ਸੋਚਦੇ ਤੇ ਪਏ ਓ ਵੀ ਕੈੈਦੇ ਚੱਲ, ਮੈਂ ਈ ਕੈਣ ਡਈ ਓ ਤੇ ਮਨਾ ਕਰਨ ਡਏ ਨੇ।
ਅੱਛਾ
ਬੱਚੇ ਕੈਣ ਡੇ ਪਾਪਾ ਤੁਸੀਂ ਵੀ ਚੱਲੋ, ਪਾਪਾ ਤੁਸੀਂ ਵੀ ਚੱਲੋ ਕਦੀ ਜਾਂਦੇ ਨੀ ਤੁਸੀਂ।
ਲੀ ਨਾਲ ਈ ਮਜ਼ਾ ਆਂਦਾ। ਕੱਲੇ ਤੇ ਫੇਰ ਮਜ਼ਾ ਨੀ ਆਂਦਾ।
ਓਹੀ ਨਾ ਫੇਰ ਕੈਣ ਦਏ ਨੇ ਕੈਂਦੇ ਚਲੋ ਮੇਰਾ ਵੀ ਏਨਾ ਹਜੇ ਸੀਜਨ ਨਈ ਹੈਗਾ। ਤੇ ਚੱਲ ਮੈਂ ਵੇਖਦਾ ਵਾਂ, ਫੇਰ ਸੋਚਦਾ, ਕਰਦਾ। ਤੇ ਮੈਂ ਹਾਂ ਮੈਂ ਕਿਆ ਸੀਟਾਂ ਸੂਟਾ ਤਾਂ ਬੁੱਕ ਕਰਾ ਲੀਏ।
ਕੈਣ ਡਏ ਇੱਕ ਤੇ ਹੁਣ ਕੱਲ ਕੱਲ ਤੇ ਦੇਖੋ ਇਕ ਦਮ ਨਿਕਲਿਆ ਨੀ ਜਾਣਾ। ਅਗਲੇ ਵੀਕ ਐਂਡ ਤੇ ਚੱਲ ਪਾਂਗੇ ਕਿਉਂਕਿ ਮੇਰੇ ਵੱਡੇ ਬੇਟੇ ਦੀ ਜੋਬ ਐ, ਤੇ ਫੇਰ ਓ ਆ ਜੇਗਾ ਓਨੂੰ ਵੀ ਲੈ ਚੱਲਾਂਗੇ ਨਾਲ।
ਹਾਂ ਜੋਬ ਵਾਲੇ ਨੂੰ ਤਾਂ ਫੇਰ ਪੈਲੇ ਦੱਸਣਾ ਹੁੰਦਾ ਨਾ ਛੁੱਟੀ ਦਾ।
ਓਹੀ ਨਾ ਤਾਂਹੀ ਤੇ ਕੈ ਰੀ ਅਗਲੇ ਵੀਕ ਐਂਡ ਤੇ ਚੱਲ
ਹਾਂ ਨਾਲੇ ਹਲੇ ਤੇ ਸੀਟਾਂ ਵੀ ਵੇਖਣੀਆਂ ਪੈਣੀਆਂ। ਨਾ ਕਦੋਂ ਦੀ ਮਿਲਦੀ ਏ ਤੇ ਇੱਕਦਮ ਦੀ ਮਿਲਣੀਆਂ ਵੀ ਨੀ ਆ। ਤਤਕਾਲ 'ਚ ਵੀ ਨੀ ਮਿਲਣੀਆਂ ਨਾ ਰਸ਼ ਬੋਤ ਹੈਗਾ ਵਾ ਗਰਮੀਆਂ ਕਰਕੇ, ਛੁੱਟੀ ਕਰਕੇ ਨਾ ਬੋਤ ਰਸ਼ ਹੈਗਾ ਤੇ ਤਤ ਤਤਕਾਲ ਤੇ ਸੀਟਾਂ ਵੀ ਨੀ ਮਿਲ ਦੀਆਂ।
ਆਪਨੀ ਕੇ ਆ ਆ ਗੱਡੀ ਕਰ ਲਾਂਗੇ। ਓ ਕੀ ਹੋ ਗਿਆ, ਫੇਰ ਆਪਣੀ ਗੱਡੀ ਕਰ ਲਾਂਗੇ ਹੋਰ ਕੀ।
ਆ ਛੁੱਟੀਆਂ ਵੈਸੇ ਮੇਰੀਆਂ ਵੀ
ਜੇ ਟਿਕਟਾਂ ਮਿਲਦਾ ਠੀਕ ਨੇ ਏ ਸੀ ਦੀ ਨਈ ਮਿਲਦੀਆਂ ਤੇ, ਆਪਣੀ ਗੱਡੀ ਚੱਕ ਲਾਂਗੇ ਫੇਰ ਹੋਰ ਕੀ।
ਹਾਂ ਸਈ ਗੱਲ ਐ ਹੋਰ ਰੁਕਦੇ- ਰੁਕਦੇ ਚੱਲ ਜਾਂਗੇ ਉਹ।
ਹੋਰ, ਇੰਜੋਏ ਕਰਦੇ ਚੱਲਾਂਗੇ ਫੇਰ।
ਹਾਂ-ਹਾਂ, ਸ
ਚੱਲਾਂਗੇ ਸ਼ਿਮਲਾ, ਸ਼ਿਮਲਾ ਦੇਖਾਂਗੇ ਉੱਥੇ ਮੇਰੀ ਭਤੀਜੀ ਵੀ ਹੁੰਦੀ ਐ ਨਾ। ਉਹਨੂੰ ਵੀ ਮਿਲ ਲਾਂਗੀ ਉਹ ਕਦੋਂ ਦੀ ਕਹਿੰਦੀ ਆ ਭੂਆ ਜੀ ਆਓ, ਭੂਆ ਜੀ ਆਓ।
ਚਲੋ ਐ
ਹਾਂ ਸਟੇ ਦਾ ਤੇ ਇਦੇ 'ਚ, ਹਾਂ ਸਟੇ ਦਾ ਤੇ ਕੋਈ ਚੱਕਰ ਹੀ ਨਹੀਂ ਹੋਏਗਾ ਓਦ ਉਧਰ ਮੇਰੀ ਭਤੀਜੀ ਵਿਆਹੀ ਹੋਈ ਹੈ, ਉੱਧਰ
ਹਾਂ, ਤੇ ਫੇਿਰ ਮਜ਼ਾ ਹੀ ਆ ਗਿਆ ਤੇ
ਆਹੋ, ਉਹ ਸਗੋਂ ਕਹਿੰਦੀ ਰਹਿੰਦੀ ਆ ਸਾਲ ਹੋ ਗਿਆ ਵਿਆਹ ਨੂੰ ਭੂਆ ਜੀ ਆਓ, ਭੂਆ ਜੀ ਆਓ ਬਸ ਨਿਕਲਣ ਹੀ ਨੀ ਹੁੰਦਾ।
ਹਾਂ, ਘਰੋਂ ਕਿੱਥੋਂ ਨਿਕਲੀ ਬਾਹਰ ਨਿਕਲਿਆ ਹੀ ਨਹੀਂ ਜਾਂਦਾਂ, ਛੁੱਟੀਆਂ ਦੇ ਬਾਨੇ ਈ ਹੈ ਜਾਂ ਗਰਮੀ ਕਰਕੇ ਕਿੱਥੇ ਨਿਕਲਿਆ ਉਹ ਪਿਛਲੇ ਸਾਲ ਹੀ ਜਦੋਂ ਗਏ ਸੀ ਘੁੰਮਣ, ਪਿਛਲੇ ਸਾਲ ਤੇ ਹਾਂ, ਬਸ ਉਸ ਤੋਂ ਬਾਅਦ ਹੁਣ ਈ ਵੇਖੋ ਪ੍ਰੋਗਰਾਮ ਬਣਦਾ ਪਿਆ ਜੇ।
ਕੋਈ ਨੀ ਬਣਾ ਲਓ ਪ੍ਰੋਗਰਾਮ, ਚੱਲ ਪਾਾਂਗੇ।
ਹਾਂ, ਹਾਂ।
ਤੇ ਸ਼ਿਮਲਾ ਤੇ ਖੈਰ ਬਹੁਤ ਵਧੀਆ ਹੈ, ਉੱਥੇ ਬ ਉੱਥੇ ਆਪਾਂ ਲਾਸਟ ਟਾਈਮ ਵੀ ਗਏ ਸੀ। ਤੇ ਉੱਥੇ ਉਹ ਸੀ ਹਾਂਜੀ, ਉਸ ਸਮੇਂ ਸਨੋਫੋਾਲ ਹੋ ਰਹੀ ਸੀ।
ਅੱਛਾ-ਅੱਛਾ ਹਾਂ ਉਧਰ ਹੁੰਦੇ
ਇੱਕ ਮੰਦਿਰ ਵੀ ਹੈ, ਇੱਕ ਮੰਦਿਰ ਵੀ ਹੈ ਉੱਪਰ ਪਹਾੜੀਆਂ ਤੇ ਮਾਤਾ ਮੰਦਰ, ਹਾਂਜੀ। ਬਹੁਤ ਵਧੀਆ ਹੈਗਾ।
ਹਾਂ, ਮੈਂ ਗਈ ਹੋਈ ਹਾਂ ਤੇ ਮੈਨੂੰ ਬੜਾ ਟਮ ਟਾਈਮ ਹੋ ਗਿਆ ਵੱਸ ਸ਼ਿਮਲੇ ਗਏ ਹਨਾ ਤੇ ਕੁੱਛ-ਕੁੱਛ ਮੈਨੂੰ ਯਾਦ ਹੈਗੇ ਮੰਦਿਰ।
ਹਾਂਜੀ-ਹਾਂਜੀ।
ਹਾਂ ਕਾਫ਼ੀ ਹੈ, ਵੈਸੇ ਘੁੰਮਣ ਦੀ ਜਗ੍ਹਾ ਹੈ।
ਹਾਂ ਘੁੰਮਣ ਦੀ ਜਗ੍ਹਾ ਹੈਗੀ ਹੈ, ਰਾਤੀ ਦਾ ਟਾਈਮ ਤੇ ਉੱਧਰ ਦਾ ਸੀਨ ਦੇਖਣ ਦਾ ਹੁੰਦਾ, ਜਦੋਂ ਲਾਈਟਾਂ ਚਲਦੀਆਂ ਨੇ ਬਹੁਤ ਸੋਹਣਾ ਜ਼ਿਆਦਾ ਤੇ ਕੁਛ ਨੀ ਹੈ, ਬਸ ਇਹੀ ਹੈ ਹਿਲਸ ਸਟੇਸ਼ਨ ਵਗੈਰਾ ਹੈ, ਜਿੱਦ ਪਹਾੜੀਆਂ ਪ ਪੂੜੀਆਂ ਹੋ ਗਈਆਂ, ਇੱਕ ਦੋ ਮੰਦਿਰ ਹੈਗੇ ਹੈ, ਜਿਹੜੇ ਪ੍ਰਾਚੀਨ ਹੈਗੇ ਹੈ। ਤੇ' ਉਹਨਾਂ ਦੀ ਕਾਫ਼ੀ ਹੈਗੀ ਆ ਮਾਨਯਤਾ। ਤੇ' ਇਹ ਹਾਂਜੀ, ਬਾਕੀ ਕੁ ਮਾਰਕ ਕਿਟ ਵਗੈਰਾ ਹੈਗੇ ਆ, ਘੁੰਮਣ ਵਾਸਤੇ।
ਅੱਛਾ, ਚਲੋ ਠੀਕ ਆ ਬੱਚੇ ਖੁਸ਼ ਹੋ ਜਾਣਗੇ ਆਪਣਾ ਹੋਰ ਕੀ।
ਹਾਂਜੀ, ਜੇ ਅਗਰ ਉਸ ਤੋਂ ਬਾਅਦ ਕਹਿੰਦੇ ਹੋ ਤੇ ਫੇਰ ਚਾਹੇ ਦੇਹਰਾਦੂਨ ਪ ਦੇਹਰਾਦੂਨ ਚੱਲ ਪਾਂਗੇ ਉੱਧਰ ਵੀ ਬਹੁਤ ਕੁ ਅੱਛਾ, ਦੇਖਣ ਦਾ
ਹਾਂ, ਸ਼ਿਮਲੇ ਅਸੀਂ ਸਵੇਰੇ-ਸਵੇਰੇ ਨਿਕਲੀਏ ਤੇ ਕ ਆਪਣੀ ਗੱਡੀ ਚ। ਤੇ, ਆਪ ਹੋ ਹੀ ਜਾਵਾਂਗੇ ਮਤਲਬ ਕੀ।
ਕੋਈ ਨੀ ਇੱਕ, ਇੱਕ ਰਾਤੀ ਸਟੇ ਕਰਕੇ
ਹਾਂ, ਰਾਤੀ ਸਟੇ ਕਰਕੇ ਨਾ
ਇੱਕ ਰਾਤੀ ਸਟੇ ਕਰਕੇ, ਫੇਰ ਆਪਾਂ ਅਗਲੇ ਦਿਨ ਨਿਕਲ ਪਵਾਂਗੇ। ਦੇਹਰਾਦੂਨ ਘੁੰਮਾਵਾਂਗੇ, ਦੇਹਰਾਦੂਨ ਤੇ ਬਹੁਤ ਹੈ। ਦੇਰਰਾਦੂਨ ਤੇ ਜਿੱਦਾਂ ਆਪਣਾ ਹੋ ਗਿਆ ਟਪਕੇਸ਼ਵਰ ਮੰਦਿਰ ਐ ਅਹ ਕੁਚੂ ਪਾ ਹੈ ਬੋਤ ਸੋਹਣਾ, ਹਾਂ ਬੋ ਓਥੇ ਵੀ ਬੜਾ
ਕੀ ਹਾਂ
ਓਥੇ ਵੀ ਬੜਾ ਦਿਲ ਲੱਗਦਾ ਕੁਚੂਪਾਨੀ ਵਿੱਚ ਵੀ ਅਹ, ਹਾਂਜੀ ਓ ਨਾ ਉਨਾਂ ਨੇ
ਮਤਲਬ
ਗੁਚੂਪਾਨੀ ਵਿੱਚ ਨਾ ਉਨਾਂ ਨੇ ਮਤਲਬ ਜਿੱਦਾਂ ਪਾਨੀ ਆ ਰੈਆ ਪਹਾੜਾਂ ਤੋ, ਤੇ ਅੰਦਰ ਜਾ ਕਿ ਉਨਾਂ ਨੇ ਜਿਵੇਂ ਖਾਣ-ਪੀਣ ਦਾ, ਨਾਨ-ਦੋਨ ਦਾ ਬਣਿਆ ਓ ਹੈਗਾ। ਬੋਤ ਸੋਹਣਾ ਬਣਿਆ ਐ, ਗਰਮੀ ਚ ਬੋਤ ਰਾਤ ਮਿਲਦੀ ਐ ਪਾਨੀ ਚ ਬੈਠੇ ਰਹੋ ਕੁਰਸੀਆਂ ਡਾਈਆਂ ਹੋਈਆਂ ਨੇ ਉਹਨਾਂ ਨੇ ਤੇ ਪਾਨੀ ਚ ਅਪਣਾ ਬੈਟ ਫੇਰ ਓਹ ਮੈਗੀ ਖਾਓ ਜੋ ਮਰਜ਼ੀ ਕਰੋ ਪਹਾੜਾਂ ਦੀ ਵੈਸੇ ਈ ਮੈਗੀ ਮਸ਼ੂਰ ਹੁੰਦੀ ਐ।
ਅੱਛਾ ਓ ਤੇ ਫਿਰ ਵਾਟਰ-ਪਾਰਕ
ਨੀ ਵਾਟਰ ਪਾਰਕ ਤੇ ਏਕ ਅਲੱਗ ਚੀਜ਼ ਹੋਗੀ, ਏਹ ਮਤਲਬ ਜਿੱਦਾਂ ਪਾਹਾੜਾ-ਪਾਹਾੜਾਂ ਦਾ ਪਾਨੀ ਉੱਪਰੋਂ ਦੀ ਆ ਰੇਯਾ।
ਕੇ, ਕੇਵ ਟਾਈਫ ਬਣੀਏ ਜਿੱਦਾਂ ਗੁਫਾ ਟਾਈਪ ਹੁੰਦੀ ਐ ਨਾ। ਓਸ ਟਾਈਪ ਦੀ ਹੈਗੀ ਐ। ਤੇ ਹਾਂਜੀ ਬਾਰੋਂ ਟੂਰਿਸਟ ਵਗੈਰਾ ਆਂਦੇਂ ਹੈ ਕੁੰਮਣ ਵਸਤੇ।
ਅਮ ਚਲੋ ਫੋਟੋਆਂ ਫੂਟੂਆਂ ਵੀ ਖਿੱਚਾਂਗੇ ਯਾਦਗਾਰ ਹੁੰਦੀ ਏਹ ਵੀ।
ਹਾਂਜੀ ਇੱਕ ਟਪਕੇਸ਼ਵਰ ਮੰਦਰ ਹੈਗਾ ਸ਼ਿਵਨਾਥ ਭੋਲੇਨਾਥ ਦਾ। ਓਧਰੋਂ ਦੀ, ਹਾਂ ਓੱਧਰੋਂ ਦੀ ਅੱਜ ਵੀ ਪਾਨੀ ਟੱਪ-ਟੱਪ ਕਰ ਰਿਆ। ਸਾਰੇ ਪੂਰੇ ਮੰਦਰ ਇਚ ਹਾਂਜੀ ਨਚੂਲੂਲੀ ਦੇਖਲੋ ਏਡੀ ਗਰਮੀ ਚ ਵੀ। ਕਿੱਥੇ ਮੀਂ ਨੀ ਪੈ ਰੇਆ ਕੁਛ ਨੀ ਹੋ ਰੇਆ, ਪਾਨੀ ਆਪਣੇ ਆਪ ਪੀ ਹਾਂਜੀ ਪਾਨੀ ਆਪਣੇ ਆਪ ਟੱਪ-ਟੱਪ ਕਰਕੇ ਡਿੱਗਦਾ ਪਿਆ ਓਪਰੋਂ ਦੀ।
ਹੈਨਾ ਨਵੀਆਂ ਚੀਜ਼ਾਂ ਵੇਖਣ ਨੂੰ ਮਿਲਣਗੀਆਂ।
ਹਾਂਜੀ ਔਰ ਬਾਕੀ ਦੇਰਾਦੂਨ ਤੇ ਬੋਹਤ ਕੁਛ ਐ ਦੇਖਣ ਨੂੰ ਮੋਲ ਬੋਤ ਤ ਵਧੀਆ-ਵਧੀਆ ਹੈਗੇ ਐ। ਇੱਕ ਓ, ਇੱਕ ਹੋ ਹਾਂ। ਹਾਂ ਕਿਓ ਨੀ ਜਰੂਰ ਜੀ ਜਰੂਰ।
ਓਦਾਂ ਵੀ ਆਣ ਵਾਲਾ ਵੇ।
ਹਾਂਜੀ, ਕੋਈ ਨੀ ਤੁਸੀਂ ਬਣਾਓ ਪ੍ਰੋਗਰਾਮ ਆਪਾਂ ਚੱਲ ਪਾਗੇ ਕੁਮ ਰਲ-ਮਿਲ ਤੇਈ ਮਜ਼ਾ ਆਂਦਾ ਏ ਕੱਲੀ ਸਿੰਗਲ ਫੈਮਲੀ ਨੀ ਮਜ਼ਾ ਆਂਦਾ।
ਹਾਂ ਨਈਂ-ਨਈਂ
ਦੋ ਫੈਮਲੀ ਤੇ ਹੋਣ ਨਾ ਤਾਂ ਹੀ ਮਜ਼ਾ ਆਂਦਾ।
ਹਾਂ ਸਈ ਗੱਲ ਐ ਦੋ ਫੈਮਲੀ ਹੋਣ
ਨਾਲ਼ ਸਾਡੀ ਪਿੱਕਨਿੱਕ ਦੀ ਪਿੱਕਨਿੱਕ ਟਾਈਪ ਹੋਜੂਗੀ, ਖਾਣ-ਪੀਣ ਦਾ ਨਾਲ਼ ਚਪ, ਚੱਲਾਂਗੇ। ਔਰ ਛੋਟਾ ਸਿਲੰਡਰ ਫੜ ਲਾਂਗੇ ਨਾਲ਼, ਜੋ ਕੁਛ ਬਨਾਨਾ। ਬੱਚੇ ਮੈਗੀ-ਮੂਗੀ, ਪਾਸਤੇ-ਪੂਸਤੇ ਤੇ ਬਣਾਦੇ ਦੇ ਰੇਂਦੇ ਹੈ ਰਸਤੇ ਵਿੱਚ।
ਸਹੀ ਗੱਲ ਐ ਆਪਣਾ ਸਾਫ਼- ਸੁਥਰੀ ਚੀਜ਼ ਬਣੇਗੀ ਨਾਲ਼ੇ ਆਪ ਬਣਾਵਾਂਗੇ ਨਾਲ ਹਾਂ ਬਜ਼ਾਰ ਤੁਆਨੂੰ ਪਤਾ ਈ ਐ ਫਿਰ ਕਿੱਦਾਂ ਦੇ
ਨਾਲੇ ਰੁਕਦੇ ਜਾਵਾਂਗੇ ਨਾਲੇ ਇੰਜੋਏ ਕਰਦੇ ਜਾਵਾਂਗੇ।
ਅੱਗੇ ਜਾਣਾ ਵਾਕੀ ਮਜ਼ਾ ਈ ਆ ਜਾਏਗਾ।
ਮਜ਼ਾ ਆਜੇਗਾ ਫਿਰ ਹੋਰ ਕੀ, ਹੋਰ ਕੀ
ਐ ਇਸ ਬਹਾਨੇ ਮਿਲਾਂਗੇ, ਕਿੰਨਾ ਟਾਈਮ ਹੋ ਗਿਆ ਮਿਲ ਕੇ ਨਾ
ਆਜੀ-ਹਾਜੀ ਮਿਲੇ ਕਾਫੀ ਟਾਈਮ ਹੋ ਗਿਆ।
ਕਾਫ਼ੀ ਟਾਈਮ ਹੋ ਗਿਆ ਐਸੇ, ਬਹਾਨੇ ਮਿਲਾਂਗੇ ਗੁਪਾ- ਗੁਪਾ
ਆਹੋ ਨਾਲੇ ਮੇਰੀ ਭਤੀਜੀ ਵੀ ਖੁਸ਼ ਹੋਜੂਗੀ ਵੀ ਭੂਆ ਆ ਗਈ ਮੇਰੇ ਘਰ। ਹਾਂ ਅ ਖੁਸ਼ ਹੋ ਜਾਏਗੀ ਦੋ-ਦੋ ਭੂਆ ਆ ਗਿਆ ਇੱਕ ਨੂੰ ਬੁਲਾਦੀ ਸੀ ਦੋ-ਦੋ ਆ ਗਈਆਂ।
ਹਾਂ-ਹਾਂ ਸਹੀ ਗੱਲ ਐ। ਮੈ ਵੀ ਭੂਆ ਲੱਗਦੀਆਂ ਈਦੀ।
ਹੋਰ ਕੀ ਤੁਸੀਂ ਵੀ ਭੂਆ ਈਓ, ਭੈ ਭੂਆ ਦੀ ਸਹੇਲੀ ਭੂਆ ਈ ਹੁੰ ਦੀ ਐ, ਹੋਰ ਕੀ ਹੁੰਦਾ ਐ।
ਭੂਆ ਹੀ ਹੁੰਦੀ ਐ, ਸਹੀ ਗੱਲ ਐ, ਤੁਹਾਡੀ ਭਤੀਜੀ ਮੇਰੀ ਭਤੀਜੀ
ਹਾਂਜੀ- ਹਾਂਜੀ।
ਮੈ ਕਿਆ ਚਲੋ ਬੱਚੇ ਦਾ ਮੰਨ ਵੀ ਰੱਖਿਆ ਜਾਏਗਾ।
ਹਾਂਜੀ, ਉਹ ਉਹਨਾਂ ਦੀ ਉਹ ਕਦੋਂ ਦੀ ਕਹਿੰਦੀ ਰਹਿੰਦੀ ਐ।
ਹੂੰ-ਹੂੰ ਚਲੋ ਇਸੇ ਬਾਹਨੇ ਮਲਲਿਣਾ ਹੋਜੇ ਗਾ ਉਹਨਾਂ ਨਾਲ। ਆਪਣਾ ਕੁਛ ਇਹ ਨਾਲੇ ਉਹ ਵੀ ਕਹਿਣਗੇ ਵੀ ਚੱਲ ਕੋਈ ਆਇਆ ਵਾ।
ਚਲੋ ਬਣਾ ਲੋ ਤੁਸੀਂ ਪ੍ਰੋਗਰਾਮ ਕੋਈ ਨੀ ਮੈਨੂੰ ਦੱਸ ਦੇਣਾ, ਅਗਰ ਟਿਕਟਾਂ ਬੁੱਕ ਹੁੰਦੀਆਂ ਠੀਕ ਐ ਨਈ ਤੇ ਆਪਾਂ ਆਪਣੀ ਗੱਡੀ ਚ ਚੱਲ ਪਾਗੇ। ਤੁਸੀਂ ਸਾਡੇ ਨਾਲ ਹੀ ਚੱਲ ਪੈਣਾ ਹੋਰ ਕੀ।
ਹਾਂ ਹੂ ਨੀ ਮੈਂ ਕਹਿੰਦੀ ਆ ਮੁੰਡੇ ਨੂੰ ਜ਼ਰਾ ਵੇਖ, ਤੇ ਹ ਕਿਹੜੀ ਤਰੀਕ ਦੀ? ਕੀ ਐ ਫੇਰ
ਦੇ ਅਗਲੇ ਵੀਕਐਂਡ ਤੇ ਰੱਖ ਲੈਣਾ।
ਅਗਲੇ ਵੀਕਐਂਡ ਤੇ ਨ, ਹਾਂ ਮੇਰੀ ਛੁੱਟੀਆਂ ਵੀ ਅਗਲੇ ਵੀਕੈਡ ਤੇ ਈਐ ਵੈਸੇ। ਠੀਕ ਏ-ਠੀਕ, ਸਸ ਸ੍ਰੀ, ਸਸ ਸ੍ਰੀ ਕਾਲ, ਸਸ ਸ਼੍ਰੀ ਵੀਰੇ